ਹੈਲੋ ਹੈਲੋ ਹਾਂਜੀ,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
ਹੋਰ ਦੱਸੋ ਕੀ ਹਾਲ ਨੇ?
ਹਾਂ, ਠੀਕ ਐ ਹੋਰ ਤੁਸੀਂ ਸੁਣਾਓ?
ਮੇਰੀ ਵੀ ਵਧੀਆ।
ਅੱਛਾ ਹਾਂ, ਕੁਛ ਵੀ ਨੀ ਬੱਚੇ ਖੇਲਦੇ ਪਏ ਨੇ।
ਅੱਛਾ ਅੱਛਾ, ਹਾਂ ਵੀ ਹੁਣ ਸਕੂਲ ਖੁੱਲੇ ਨੇ। ਤੇ ਫੇਰ ਵੀ ਇਹਨਾਂ ਦੇ ਰੋਟੀਨ ਵਿੱਚ ਨਾ ਕੋਈ ਨੀ ਆਇਆ ਉਹ ਹਜੇ ਵੀ ਸਾਰਾ ਦਿਨ ਫੋਨ ਹੀ ਚਲਾਂਦੇ ਰਹਿੰਦੇ ਨੇ।
ਹਾਂ,
ਹਨਾ ਤੇ ਫੋਨ ਚਲਾਣਾ ਬੜੀ ਬੁਰੀ ਗੱਲ ਹੁੰਦੀ ਐ। ਬੱਚੇ ਨੂੰ ਬੜੀ ਆਦਤ ਜੀ ਲੱਗ ਜਾਂਦੀ ਐ।
ਹਾਂ ਐ ਆ ਨਾ ਮਾਵਾਂ ਮਗਰੋ ਲਾ ਦਿੰਦੀਆਂ ਵੀ ਫੋਨ ਚਾਰੇ ਲਾ ਦਿੰਦੀਆਂ ਨਾ ਉਹਨਾਂ ਨੂੰ। ਆਪਣਾ ਪਿੱਛਾ ਛੁਡਾਉਣ ਵਾਸਤੇ। ਤੇ ਚਲੋ ਹੈਲੋ, ਹੈਲੋ, ਹੈਲੋ, ਹੈਲੋ, ਹੈਲੋ, ਹੈਲੋ, ਨਾ ਹੈਲੋ ਉਹ ਆਂਦੀ ਨਹੀਂ ਪਈ ਹੈਲੋ ਐ ਵੇਖ ਇਸ ਤਰ੍ਹਾਂ ਦਾ ਹੋਇਆ ਫੋਨ